ਹੈਲੋ, ਸਸ ਰੀ ਕਾਲ।
ਹਾਂਜੀ,
ਸਸ ਰੀ ਕਾਲ, ਸਸ ਰੀ ਕਾਲ।
ਸਸ ਰੀ ਕਾਲ ਜੀ।
ਹੋਰ ਕੀ ਸੁਣਾਓ, ਤੁਸੀਂ ਠੀਕ ਹੋ।
ਹਾਂ ਮੈਂ ਠੀਕ ਹਾਂ, ਤੁਸੀਂ ਠੀਕ ਹੋ।
ਹਾਂਜੀ ਮੈਂ ਵੀ ਠੀਕ ਹਾਂ। ਐਕਚੁਲੀ ਮੈਂ ਕੌਲ ਕੀਤਾ ਸੀ। ਇਹ ਪੁੱਛਣ ਵਾਸਤੇ ਕਿ ਮੈਂ ਸੁਣਿਆ ਤੁਸੀਂ ਜਿੰਮ ਜਾਂਦੇ ਹੋ।
ਹਾਂਜੀ ਕਰਦੇ ਆ ਜੀ ਹੁਣ ਥੋੜਾ ਬਹੁਤ ਟਾਈਮ ਦੇ ਲਈ ਲਈਦਾ ਜ਼ਰੂਰੀ ਹੈ ਬੋਡੀ ਵਾਸਤੇ।
ਹੈਲੋ,
ਹਾਂਜੀ -ਹਾਂਜੀ।
ਜੀ,
ਹਾਂ ਮੈਂ ਕਿਹਾ ਜਾਂਨੇ ਆਂ ਜਿਮ ਥੋੜਾ ਬਹੁਤ ਟਾਈਮ ਦੇ ਲੈਂਦੇ ਹਾਂ ਅ ਬੋਡੀ ਵਾਸਤੇ।
ਹਾਂਜੀ -ਹਾਂਜੀ। ਤੇ ਤੁਸੀਂ ਕੀ-ਕੀ ਕਰਦੇ ਹੋ ਜਿਮ ਨਹੀਂ ਮੈਂ ਤਾਂ ਨਹੀਂ ਜਾਂਦੀ ਤਾਂ ਹੀ ਮੈਂ ਫ਼ੋਨ ਕੀਤਾ ਸੀ ਮੈਂ ਪੁੱਛ ਲਾਂ ਕਿ ਜਿਮ ਕਿਸ ਤਰ੍ਹਾਂ ਕਰਦੇ ਹੈ ਕੀ -ਕੀ ਖਾਂਦੇ ਨੇ ਇਸ ਕਰਕੇ ਮੈਂ ਫ਼ੋਨ ਕੀਤਾ ਸੀ।
ਡਿਪੈਂਡ ਕਰਦਾ ਤੁਸੀਂ ਜਿੰਮ ਕਿਸ ਵਾਸਤੇ ਕਰ ਰਹੇ ਹੋ ਮਸਲ ਵਧਾਣ ਵਾਸਤੇ ਜਾਂ ਵੇਟ ਲੌਸ ਵਾਸਤੇ।
ਮੈਂ ਵੇਟ ਲੌਸ ਵਾਸਤੇ ਕਰਨਾ।
ਵੇਟ ਲੋਸ ਵਾਸਤੇ ਖਾਣਾ ਤਾਂ ਪਤਾ ਹੀ ਹੈ ਤੁਹਾਨੂੰ ਹੋਰ ਸੈਲੇਡ ਹੋ ਗਿਆ ਫਰੂਟ ਹੋ ਗਿਆ ਜੂਸਿਸ ਹੋ ਗਏ, ਹੋਰ ਜੋ ਕਾਵਸ ਹੁੰਦੇ ਨੇ ਜਿਵੇਂ ਮੰਨ ਲੋਓ ਰੋਟੀ ਰੋਟੀ ਸਾਡੀ ਕਾਵਸ ਹੈਗੀ ਹੈ ਚਾਵਲ ਸਾਡੇ ਕਾਵਸ ਹੈਗੇ ਆ।
ਪਰ ਜੇ ਅਗਰ ਚੌਲ ਉਹ ਬੋਆਇਲ ਕਰ ਅ ਅ ਬੋਲਡ ਹੋਣ ਤੇ
ਬੋਲਡ ਹੋਣ ਤੇ ਅੱਛਾ ਹੈਗਾ ਹੈ ਲੇਕਿਨ ਜੋ ਕਾਰਬਸ ਹੈਗੇ ਨਾ ਸਾਡੇ ਸਰੀਰ ਨੂੰ ਵੇਟ ਲੋਸ ਕਰਨ ਵਾਸਤੇ ਕਾਰਬਸ ਕੰਮ ਘਟ ਦੇਣੇ ਨੇ, ਜਿਵੇਂ ਕੋਈ ਸਬਜ਼ੀ ਹੈਗੀ ਹੈ ਸਬਜ਼ੀ ਜ਼ਿਆਦਾ ਖਾ ਲਿੱਤੀ ਚਾਵਲ ਥੋੜੇ ਜਿਹੇ ਖਾ ਲਿੱਤੇ ਜਿਵੇਂ ਮੰਨ ਲਓ ਦੋ ਜਾਂ ਤਿੰਨ ਚਮਚ ਚਾਵਲ ਖਾ ਲਿੱਤੇ। ਤਿੰਨ ਚਾਰ ਚਮਚ ਚਾਵਲ ਖਾ ਲਈ ਕਿਉਂਕਿ ਕੁਆਂਟਿਟੀ ਬਹੁਤ ਮੈਟਰ ਕਰਦੀ ਹੈ ਕਾਰਸ ਦੀ ਜਦੋਂ ਅਸੀਂ ਫੈਟ ਲੋਸ ਕਰਦੇ ਹਾਂ ਨਾ ਕਾਵਸ ਜ਼ਿਆਦਾ ਕਾਵਸ ਖਾ ਲਾਂਗੇ ਨਾ ਅਸੀਂ ਪ੍ਰੋਟੀਨ ਬੋਡੀ ਨੂੰ ਘੱਟ ਦਿੱਤਾ ਔਰ ਕਾਵਸ ਅਸੀਂ ਜ਼ਿਆਦਾ ਖਾ ਲਿੱਤੇ ਤੇ ਉਹ ਸਾਰਾ ਕਾਵਸ ਫੈਟ ਵਿੱਚ ਕਨਵਰਟ ਹੋਣਾ ਸ਼ੁਰੂ ਹੋ ਜਾਏਗਾ, ਹੂੰ ਕਿਉਂਕਿ ਸਾਡੀ ਬੋਡੀ ਦੀ ਜਿੰਨੀ ਰਿਕੁਆਇਰਮੈਂਟ ਹੈਗੀ ਕਾਵਸ ਨੇ ਸਾਨੂੰ ਬਸ ਓਨੀ ਹੀ ਦੇਣੀ ਹੈ ਫਾਲਤੂ ਨਹੀਂ ਦੇਣੀ।
ਮੈਂ ਨਾ ਚੌਲ ਨਹੀਂ ਛੋੜ ਸਕਦੀ, ਮੈਨੂੰ ਨਾ ਬੋਆਇਲਡ ਰਾਈਸ ਬੜੇ ਪਸੰਦ ਨੇ।
ਨਹੀਂ ਖਾਓ ਥੋੜ੍ਹੀ ਕੁਆਂਟਿਟੀ ਘੱਟ ਰੱਖ ਦੋ ਜਿੰਨਾ ਤੁਸੀਂ ਖਾਂਦੇ ਹੋ ਉਸ ਤੋਂ ਹਾਫ ਕਰਦੋ, ਜਿੰਨੀ ਤੁਸੀਂ ਕੁਆਂਟਿਟੀ ਖਾਂਦੇ ਹੋ ਤੁਹਾਨੂੰ ਪਤਾ ਹੀ ਹੋਣਾ ਤੁਸੀਂ ਕਿੰਨਾ ਖਾ ਰਹੇ ਹੋ।
ਜੀ ਮੈਂ ਇੱਕ ਇੱਕ ਬਾਟੀ -ਬਾਟੀ ਹੋ ਜਾਂਦੀ ਇੱਕ ਬਾਊਲ ਹੋ ਜਾਂਦਾ ਰਾਈਸ ਦਾ। ਨਾਲ ਦਾਲ ਖੁੱਲੀ ਖਾਲੀ।
ਬਾਟੀ ਔਰ ਬਾਊਲ ਇੱਥੇ ਬਹੁਤ ਫ਼ਰਕ ਹੈਗਾ ਜਾਂ ਤਾਂ ਬਾਊਲ ਖਾਓ ਛੋਟਾ ਜਾਂ ਬਾਟੀ ਨਾ ਖਾਓ। ਕਿਉਂਕਿ ਓਲਰੇਡੀ ਸਾਨੂੰ ਉਸ ਜਿਹੜੀ ਸਬਜ਼ੀ ਖਾ ਰਹੇ ਹਾਂ ਅਸੀਂ ਉਹਦੇ ਵਿੱਚ ਵੀ ਕਾਵਸ ਹੈਗੇ ਨੇ ਠੀਕ ਹੈ ਨਾ ਉਹ ਕਾਵਸ ਉੱਥੋਂ ਵੀ ਮਿਲਣਾ ਹੈ ਚਾਵਲ ਤੋਂ ਵੀ ਮਿਲ ਜਾਣਾ ਉਹ ਫੇ ਤੁਸੀਂ ਚਾਵਲ ਜਿਆਦਾ ਖਾ ਲਿੱਤੇ ਫਿਰ ਜ਼ਿਆਦਾ ਕੁਆਟਿਟੀ ਹੋ ਗਈ ਨਾ ਕਾਵਸ ਦੀ ਰੋ ਟੀ ਵਿੱਚ ਵੀ ਡਿਪੈਂਡ ਕਰਦਾ ਹੈ ਸੈਲਡ ਖਾਓ, ਸਬਜ਼ੀ ਖਾਓ ਲੇਕਿਨ ਸਬਜ਼ੀ ਵਿੱਚ ਵੀ ਕਾਕਸ ਹੈਗੇ ਨੇ।
ਸਬਜ਼ੀ ਚ ਵੀ ਕਾਬਸ ਹੋੜੇ ਹੈ।
ਜਿਵੇਂ ਮੰਨ ਲਓ ਤੁਸੀਂ ਤੇਲ ਪਾਤਾਾ ਰਿਫਾਇਡ ਜਾਂ ਅਸਰ ਦਾ ਤੇਲ ਪਾ ਲਿਆ ਜਾਂ ਦੇਸੀ ਘਿਓ ਪਾ ਲਿਆ ਉਹ ਵੀ ਥੋੜੇ ਬਹੁਤ ਕਾਫ਼ਤ ਹੈਗਾ ਹੀਾ।
ਤੇ ਮੈਂ ਤੇ ਕੋ ਸੋਚਿਆ ਹੀ ਨਹੀਂ ਸੀ।
ਜਾਂ ਤੇ ਬੋਇਲਡ ਹੋਏ ਸਬਜ਼ੀ ਬੋਇਲਡ ਸਬਜ਼ੀ ਹੋ ਹਲਕਾ ਭੁਣਿਆ ਜੀਰਾ ਪਾ ਲਿੱਤਾ ਦੋ ਬੂੰਦ ਨਿੰਬੂ ਦੀਆਂ ਪਾ ਲਿੱਤੀਆਂ ਫੇਰ ਕਾਰਬਸ ਬੜੇ ਕੱਟ ਜਾਂਦੇ ਨੇ ਸਬਜ਼ੀ ਚ। ਇਸਰ ਦਾਵਲ ਇਸ ਤਰ੍ਹਾਂ ਹੀ ਉਹਦੇ ਨਾਲ ਦਾਲ ਨਾਲ ਅਗਰ ਤੁਸੀਂ ਤੜਕਾ ਲਗਾਉਂਦੇ ਹੋ ਤੇ ਉਹਦੇ ਕਾਬਸ ਵੱਧ ਗਏ ਤੇ ਫੇਿਰ ਤੁਸੀਂ ਰੋਟੀ ਵੀ ਖਾ ਲਿੱਤੀ ਨਾਲ ਉਹ ਐਸ ਐਸ ਕਾਬਸ ਮਿਲ ਗਏ ਬੋਡੀ ਨੂੰ ਹਾਲਾਂਕਿ ਸਾਨੂੰ ਵੇਟ ਲੋਸ ਵਿੱਚ ਕਾਬਸ ਘਟ ਘਟਾਣੇ ਹੈ ਬੋਇਲਡ ਦਾਲ ਹੋ ਗਈ ਬੋਇਲਡ ਦਾਲ ਚ ਤੁਸੀਂ ਭੁਣਿਆ ਦਾ ਜੀਰਾ ਪਾਓ ਨਾ।
ਜੀ, ਜੀ।
ਬਰੀਕ ਬਰੀਕ ਪਿਆਜ ਟਮਾਟਰ ਪਾਓ ਤੇ ਦੋ ਤਿੰਨ ਬੂੰਦਾ ਨਿੰਬੂ ਦੀ ਪਾਓ ਬੜੀ ਸਆਦ ਲੱਗਦੀ ਦਾਲ।
ਹਾਂਜੀ। ਸਵਾਦ ਲੱਗਦੀ ਉਹ ਤਾਂ ਮੈਂ ਖਾ ਮੈਨੂੰ ਪਸੰਦ ਆ ਤਾਂ ਮੈਂ ਖਾ ਲੈਂਦੀ ਹਾਂ। ਪਰ ਫਿਰ ਵੀ ਇੱਕ ਵਾਰ ਤੜਕਾ ਲੱਗ ਜਾਂਦਾ ਨਾ ਸਾਰੇ ਖਾਦੇ ਆ ਤੜਕੇ ਵਾਲੀ ਫਿਰ ਭੁੱਲ ਜਾਂ ਅਸ ਭੁੱਲ ਜਾਂਦੇ ਆ ਕਿ ਹੈ।
ਬਸ ਇਹ ਤੇ ਥੋੜ੍ਹਾ ਬਹੁਤ ਸਟਰਗਲ ਤੇ ਕਰਨਾ ਪੈਂਦਾ ਇਸ ਚੀਜ਼ ਦਾ ਆਪਣੇ ਬੋਡੀ ਨੂੰ ਅਗਰ ਮੇਨਟੇਨ ਰੱਖਣਾ ਕਿਉਂਕਿ ਹੈਲਥ ਹੈ। ਤੇ ਸਭ ਕੁਛ ਹੈ। ਬਿਨਾਂ ਹੈਲਥ ਤੋਂ ਕੁਛ ਨਹੀ ਹੈ। ਉੱਪਰੋਂ ਤੁਸੀਂ ਤੁਸੀਂ ਇੱਕ ਚਮਚ ਦੇਸੀ ਘਿਓ ਦਾ ਪਾ ਸਕਦੇ ਹੋ ਛੋਟਾ ਇੱਕ ਚਮਚ ਤੁਸੀਂ ਦੇਸੀ ਘਿਓ ਦਾ ਪਾ ਸਕਦੇ ਹੋ ਉੱਪਰੋਂ ਵੀ। ਜਿਵੇਂ ਗਰਮ ਗਰਮ ਦਾਲ ਹੈਗੀ ਨਾ। ਤੇ ਛੋਟਾ ਇੱਕ ਚਮਚ ਦੇਸੀ ਘਿਓ ਦਾ ਪਾ ਲਿੱਤਾ ਔਰ ਖਾ ਲਿੱਤਾ ਅਸੀਂ ਵੇ ਇਨਾ ਦੇਸੀ ਘਿਓ ਖਾ ਸਕਦੇ ਹਾਂ। ਤੇ ਬਾਕੀ ਜਿੰਮ ਤੇ ਜਿੰਮ ਇਥੇ ਥੋੜੀ ਜਿ ਸਟਰੈਂਥ ਰਹੇਗੀ। ਥੋੜ੍ਹੀ ਜਿਹੀ ਉਹ ਲਗਾ ਜੂੰਬਾ ਰਹੇਗਾ ਥੋੜ੍ਹਾ ਜਿਹਾ ਕਾਰਡੀਓ ਰਹੇਗਾ ਮਤਲਬ ਮਿਕਸ ਰਹੇਗਾ ਸਾਰਾ ਕੋਂਬੀਨੇਸ਼ਨ ਇਹ ਨਹੀ ਹੈਗਾ ਤੁਸੀਂ ਇੱਕ ਦਿਨ ਜੰਪਿੰਗ ਕਰ ਰਹੇ ਹੋ ਤੇ ਸਾਰਾ ਹਫ਼ਤਾ ਦੇ ਸਾਰੇ ਦਿਨ ਤੁਸੀਂ ਜੰਪਿੰਗ ਹੀ ਕਰ ਰਹੇ ਹੋ। ਜੰਪਿੰਗ ਨਾਲ ਵੇਟ ਲੋਸ ਹੁੰਦਾ ਹੈ। ਇਹ ਸੱਚ ਅੱਛਾ ਲੇਕਿਨ ਡੇਲੀ ਕਰਾਂਗੇ। ਨਾ ਸਾਡੇ ਜਆਇੰਟ ਤੇ ਬਹੁਤ ਜਆਇੰਟ ਹੈਲਥ ਹੁੰਦੀ ਹੈ। ਸਾਡੀ ਬੋਡੀ ਅੰ ਜਿਹੜੇ ਜੁਆਇੰਟ ਹੈਗੇ ਨਾ।
ਜੀ, ਜੀ, ਜੀ।
ਦੀ ਵੀ ਹੈਲਥ ਹੁੰਦੀ ਹੈ। ਜੋ ਉਹਨੂੰ ਬੋਲਦੇ ਨੇ ਜੁਆਇੰਟ ਹੈਲਥ ਉਹਦੇ 'ਤੇ ਬੜਾ ਜ਼ਿਆਦਾ ਇਫੈਕਟ ਆਉਂਦਾ ਅਗਰ ਅਸੀਂ ਰੋਜ਼ ਹੀ ਜੰਪਿੰਗ ਕਰਦੇ ਜਾਵਾਂਗੇ। ਇਸ ਲਈ ਬਦਲਦੇ ਲੋ। ਬਦਲਦੇ ਰੋਜ਼ ਹੀ ਇੱਕ ਦਾਲ ਤਾਂ ਖਾ ਨਹੀਂ ਸਕਦੇ ਨਾ।
ਜੀ, ਜੀ, ਜੀ।
ਬ ਸਹਿ ਜੀ ਜਿਵੇਂ ਅਸੀਂ ਚੀਜ਼ਾਂ ਬਦਲ, ਬਦਲ ਕੇ ਖਾਂਦੇ ਸਾਨੂੰ ਬੋਡੀ ਨੂੰ ਐਕਸਰਸਾਈਜ਼ ਵੀ ਬਦਲ, ਬਦਲ ਕੇ ਕਰਦੇ ਹ ਬਾਕੀ ਰੂਟੀਨ ਲਗਾਤਾਰ ਲੱਗੇ ਲਗਾਤਾਰ ਕਰਦੇ ਰਹਿਣਾ ਐਕਸਰਸਾਈਜ਼ ਡਾਇਟ ਤਾਂ ਹੀ ਕੋਈ ਮਤਲਬ ਘੱਟੋ ਘੱਟ ਛੇ ਮਹੀਨੇ ਦਾ ਕੰਟੀਨਿਊਸ ਕਰੇ ਕੋਈ ਨਾ ਕੋਈ ਬੰਦਾ।
ਜੀ, ਜੀ, ਜੀ। ਤਾਂ
ਛੇ ਮਹੀਨੇ ਕੋਈ ਕਰ ਲਵੇ ਨਾ।
ਹਾਂਜੀ।
ਤੇ ਉਹਨੂੰ ਐਸਾ ਇਫੈਕਟ ਮਿਲਦਾ, ਐਸਾ ਰਿਜ਼ਲਟ ਮਿਲਦਾ ਹੈਏ ਉਹ ਦੁਬਾਰਾ ਵੇਟ ਗੇਨ ਹੁੰਦਾ ਹੀ ਨਹੀਂ ਉਹਦਾ।
ਅੱਛਾ।
ਹਾਂ।
ਬਸ ਮੈਂ ਇਸ ਕਰਕੇ ਫੋਨ ਕੀਤਾ ਸੀ ਮੈਂ ਕਿਹਾ ਮ ਜਿੰਮ ਬਾਰੇ ਪੁੱਛਲਾ ਡਾਈਟ ਬਾਰੇ ਪੁੱਛਲਾ। ਡਾਇਟ ਬਾਰੇ ਜਿਮ ਬਾਰੇ ਪੁੱਛਣ ਵਾਸਤੇ ਮ ਕਾਲ ਕੀਤਾ ਸੀ ਹੋਰ ਹੋਰ ਤੁਸੀਂ ਕੀ ਕੀ ਕਰਦੇ ਹੋ ਡਾਇਟ ਵਿੱਚ ਕੀ ਕੀ ਖਾਂਦੇ ਹੋ?
ਮੇਰਾ ਤਾਂ ਫਿਲਹਾਲ ਸਾਰਾ ਕੁਛ ਹੀ ਹੋ ਜਾਂਦਾ ਏ ਕਿਉਂਕਿ ਮੈਂ ਸਰੈਂਥ ਔਰ ਕਾਰਡੀਓ ਤੋਂ ਹੀ ਕਰਦਾ ਵਾਂ ਨਾ ਤੇ ਮੈਂ ਅੰਡੇ ਵਗੈਰਾ ਖਾ ਲਿੱਤੇ ਚਿਕਨ ਖਾ ਲਿੱਤਾ ਲੇਕਿਨ ਕਾਪਸ ਫੇਿਰ ਵੀ ਘੱਟ ਹੀ ਰੱਖਦਾ ਵਾਂ ਕਾਪਸ ਔਰ ਫੈਟ ਪੈੜ ਮੱਖਣ ਫੈਟ ਵੀ। ਪਿੱਛੇ ਜਿਵੇਂ ਮੱਖਣ ਹੋ ਗਿਆ ਰਫਾਇੰਡ ਹੋ ਗਿਆ ਮੈਦਾ ਹੋ ਗਿਆ ਇਹ ਗੰਦਾ ਫੈਟ ਹੈਗਾ ਬਾਹਰ ਦਾ ਕੁਛ ਨੀ ਸਮਾਨ ਕੁਛ ਵੀ ਨੀ ਬਾਹਰ ਦਾ
ਪਰ ਫਿਰ ਤੁਸੀਂ ਸਵੇਰੇ ਚਾਅ ਪੀ ਲੈਂਦੇ ਹੋ? ਹੈਲੋ
ਚਾਹ ਵਿੱਚ ਅਗਰ ਅਸੀਂ ਬਲੈਕ ਟੀ ਪੀਏ ਨਾ
ਹਾਂਜੀ
ਬਿਲਕੁਲ ਦੋ ਬੂੰਦਾ ਅ ਚੀਨੀ ਦੀਆਂ ਪਾਾਲੀਆਂ ਜਾਂ ਨਹੀਂ ਪਾਈਆਂ ਤਾਂ ਸਭ ਤੋਂ ਬੈਸਟ ਹੈਗਾ। ਕਿਉਂਕਿ ਚੀਨੀ ਨਾ ਜੋ ਕੈਲਰੀਜ਼ ਹੁੰਦੀ ਹੈ ਨਾ ਹੁਣ ਇੱਕ ਮੈਂ ਸਪੋਜ ਕਰੋ ਜਿਵੇਂ ਇੱਕ ਬਲੈਕ ਟੀ ਬਣਾਈ ਬਲੈਕ ਟੀ ਕਿਵੇਂ ਹੁੰਦੀ ਹੈ ਪਾਣੀ ਤੇ ਦੋ ਤਿੰਨ ਦਾਣੇ ਚਾਹ ਪੱਤੀ ਦੇ ਠੀਕ ਹੈ ਉਹਦੇ ਵਿੱਚ ਕਿੰਨੀ ਕੈਲਰੀਜ਼ ਹੋਏਗੀ ਤੁਸੀਂ ਅੰਦਾਜ਼ਾ ਦੱਸੋ ਕੈਲਰੀਜ਼ ਤੁਸੀਂ ਸ਼ਾਇਦ ਤੁਸੀਂ ਜਾਣ ਨਹੀਂ ਪਾਓਗੇ ਕੈਲਰੀਜ਼ ਕੀ ਹੁੰਦੇ ਹੈ
ਪਤਾ ਨੀ ਮੈਨੂੰ
ਕੈਲਰੀਜ਼ ਹਰ ਚੀਜ਼ ਕੈਲਰੀਜ਼ ਹੀ ਹੈਗੀ ਹੈ ਅਸੀਂ ਰੋਟੀ ਖਾ ਰਹੇ ਹਾਂ ਉਹਦੇ ਅੰਦਰ ਵੀ ਕੈਲਰੀਜ਼ ਹੈ ਅਸੀਂ ਦਾਲ ਚਾਵਲ ਕੁਛ ਵੀ ਖਾ ਰਹੇ ਹਾਂ ਕੈਲਰੀਜ਼ ਹੈ ਸਾਡੀ ਪੂਰੀ ਬੋਡੀ ਕੈਲਰੀਜ਼ ਦੇ ਉੱਪਰ ਹੀ ਚੱਲਦੀ ਹੈ ਜਦੋਂ ਜਦੋਂ ਅਸੀਂ ਇੱਕ ਮੀਲ ਖਾਂਦੇ ਹਾਂ ਨਾ
ਜੀ
ਮੀਲ ਵਿੱਚ ਪ੍ਰੋਟੀਨ ਹੈ ਫੈਟ ਹੈ ਕਾਫਸ ਹੈ ਉਹ ਕੰਪਲੀਟ ਇੱਕ ਮੀਲ ਬਣ ਕੇ ਉਹਦੇ ਅੰਦਰ ਕਿੰਨੇ ਕੈਲਰੀਜ਼ ਉਹਦੇ ਅੰਦਰ ਕੈਲਰੀਜ਼ ਹੈਗੀ ਹੈ ਉਹ ਉਹ ਕੈਲਰੀਜ਼ ਹੀ ਮੈਟਰ ਕਰਦੀ ਹੈ।
ਅੱਛਾ ਇਹ ਤਾਂ ਇੰਨੀ ਨੌਲੇਜ ਤਾਂ ਹੈ ਨਹੀਂ। ਕਿੰਨੀ ਕੈਲਰੀ ਕਿਸ ਕਿਸ ਕਿੰਨੀ ਕੈਲੋਰੀਜ ਹੁੰਦੀ ਹੈ?
ਹੈ ਕੁਛ ਨਹੀਂ ਹੈ ਅਗਰ ਅਸੀਂ ਚਾਰ ਪੰਜ ਦਿਨ ਹਫ਼ਤਾ ਗੂਗਲ ਤੇ ਵੀ ਦੇਖ ਲਈਏ ਨਾ। ਕਿਵੇਂ ਕਿਵੇਂ ਕਿਆ ਡਿਸਕਾਊਂਟ ਕਰਨੀ ਹੈ ਤੇ ਸਾਡੇ ਇਹ ਮੂੰਹ ਜਬਾਨੀ ਹੋ ਜਾਣਾ ਸਾਨੂੰ ਫਿਰ ਕਿਧਰੇ ਕੁਝ ਦੇਖਣ ਦੀ ਲੋੜ ਨੀ ਪੈਣੀ ਚਾਰ ਪੰਜ ਦਿਨ ਵਿੱਚ ਬੰਦਾ ਹੀ ਸਮਝ ਜਾਂਦਾ ਹੈ। ਉਹ ਮੈਂ ਕਹਿ ਰਿਹਾ ਸੀ ਜਿਵੇਂ ਚਾਹ ਬਣਾਉਂਦੇ ਹਾਂ। ਅਸੀ ਚਾਹ ਪੱਤੀ ਪਾਈ ਪਾਣੀ ਵਿੱਚ ਤੇ ਪੱਤੀ ਪਾਈ। ਉਹ ਬਣ ਗਈ ਬਲੈਕ ਟੀ ਉੱਪ ਉੱਪਰੋਂ ਥੋੜੀ ਜਿਹੀ ਦੋ ਬੂੰਦਾ ਨਿੰਬੂ ਦੀਆਂ ਪਾ ਦਿੱਤੀਆਂ।
ਜੀ
ਠੀਕ ਹੈ ਉਹਦੇ ਵਿੱਚ ਮ ਪੰਜ ਤੋਂ ਦਸ ਗ੍ਰਾਮ ਦੇ ਵਿੱਚ ਇਸ ਤੋਂ ਜ਼ਿਆਦਾ ਕੈਲੋਰੀਜ਼ ਨਹੀਂ ਹੋਏਗੀ।
ਅੱਛਾ
ਉਹ ਹੈਲਥ ਵਾਸਤੇ ਤਾਂ ਬੈਨੀਫਿਟ ਹੁੰਦੀ ਹੈ ਲੋਕੀ ਪੀਂਦੇ ਹੈ ਨਾ ਉਹ ਤਾਂ ਪੀਂਦੇ ਨੇ ਉਹ ਪੇਟ ਵਾਸਤੇ ਬੜਾ ਅੱਛਾ ਹੋ ਜਾਂਦਾ ਡਾਇਜੈਸ਼ਨ ਅੱਛਾ ਹੋ ਜਾਂਦਾ ਹੈ ਸਾਡੇ ਮੈਟਾਪੋਲਿਸਮ ਨੂੰ ਬੂਸਟ ਕਰਦਾ ਹੈ। ਹੁਣ ਅਗਰ ਅਸੀਂ ਇਹਦੇ ਵਿੱਚ ਕਰਤਾ ਦੁੱਧ ਐਡ।
ਜੀ
ਮੰਨਲਓ ਤੁਸੀਂ ਪੰਜਾਹ ਗ੍ਰਾਮ ਦੁੱਧ ਐਡ ਕਰਤਾ ਉਹਦੇ ਵਿੱਚ ਉਹ ਸਾਡੇ ਫੇਿਰ ਚਾਹ ਵਿੱਚ ਕੈਲਰੀਜ਼ਸਿੱਧਾ ਵੱਧ ਗਈ ਡੇਢ ਸੌ ਕੈਲਰੀਜ਼ ਹੋ ਗਈ।
ਅੱਛਾ
ਹਾਂ ਡੇਢ ਸੌ ਤੋਂ ਢਾਈ ਸੌ ਦੇ ਵਿੱਚ ਕੈਲਰੀਜ਼ ਹੋ ਜਾਏਗੀ ਉਹ ਦੁੱਧ ਪਾਉਦੇ ਨਾਲ ਹੀ। ਹੁਣ ਅਗਰ ਅਸੀਂ ਪਾ ਦਿੱਤੀ। ਚੀਨੀ
ਹਾਂਜੀ
ਚੀਨੀ ਪਾ ਕੇ ਸਿੱਧਾ ਪੰਜ ਸੌ ਤੋਂ ਉੱਪਰ ਕਹਿ ਦਿਓ
ਬਾਪਰੇ
ਹਾਂ ਹੁਣ ਵੇਟ ਲੋਸ ਕਰਨ ਵਾਸਤੇ ਦੋ ਹਜ਼ਾਰ ਤੋਂ ਘੱਟ ਸਾਨੂੰ ਕੈਲਰੀ ਚਾਹੀਦੀ ਹੈ ਦੋ ਹਜ਼ਾਰ ਤੋਂ ਵੀ ਘੱਟ ਅਗਰ ਸਾਡਾ ਵੇਟ ਲੋਸ ਕਰਨ ਦਾ ਗੋਲ ਹੈਗਾ ਹੈ
ਹਾਂਜੀ ਹਾਂਜੀ ਹਾਂਜੀ
ਕਹਿੰਦੇ ਸੀਂ ਇੱਕ ਮਿੰਟ ਚੀ ਖਾ ਪੀ ਲਿੱਤੀ ਅਗਰ ਤੁਸੀਂ ਤੁਸੀਂ ਉਹਦੇ ਨਾਲ ਲੈ ਰਹੇ ਹੋ ਰਸ
ਹਾਂਜੀ
ਨਮਕੀਨ ਜਾਂ ਪਰਾਂਠਾ ਫੇਰ ਤਾਂ ਤੁਸੀਂ ਦੇਖੋ ਤੁਸੀਂ ਇੱਕ ਮਿੰਟ ਵਿੱਚ ਹਜ਼ਾਰ ਬਾਰਾਂ ਸੌ ਕਏ ਕੈਲੋਰੀਜ ਖਾ ਲਿੱਤੀ
ਅਤੇ ਸਾਰਾ ਦਿਨ ਫਿੱਕੀ ਚਾਹ ਪੀ ਲਈ ਸਵੇਰ ਦੀ ਚਾਹ ਮਿੱਠੀ ਪੀ ਲਈ ਫੇਿਰ
ਫੇਰ ਕੈਦ ਤੇ ਡਿਪੈਂਡ ਪੈਗਾ ਨਾ ਫਿਰ ਤੁਹਾਨੂੰ ਵਰਕ ਆਊਟ ਉਸ ਹਿਸਾਬ ਨਾਲ ਕਰਨਾ ਪਏਗਾ ਅਗਰ ਮਿੱਠਾ ਪਾਉਣਾ ਹੈ ਤੇ ਕੁਛ ਹੋਰ ਸਵੀਟ ਨਾਲ ਪਾ ਲਿੱਤਾ ਜਿਹੜੇ ਹੁੰਦੇ ਹੈ ਸ਼ੂਗਰ ਫ੍ਰਰੀ ਟਾਈਪ ਹੋ ਗਿਆ ਕੁਛ ਇਸਰ
ਹਾਂਜੀ ਹਾਂਜੀ ਛੋਲੇ ਹੋ ਗਏ
ਹਾਂ ਮੇ ਤਾਂ ਪੀਤੇ ਜਾਂਦੇ ਫਿੱਕੇ ਚਾਹ ਵੀ
ਫਕੀ ਚਾਹ ਤਾਂ ਪੀ
ਅਗਰ ਤੁਸੀਂ ਮਿੱਠਾ ਪਾਉਣਾ ਹੈ ਅਗਰ ਅ ਮਿੱਠਾ ਪਾਉਣਾ ਫਿਰ ਨਾਲ ਕੁਛ ਨਾ ਖਾਓ
ਇਹ ਗੁੜ ਗੁੜ ਪਾ ਸਕਦੇ ਹਾਂ ਗੁੜ
ਹਾਂਜੀ ਹਾਂਜੀ ਹਾਂਜੀ
ਕਰਕੇ ਗੋ ਅਹ ਬਾਕੀ ਸਮਾਨ ਤੁਸੀਂ ਨਾ ਖਾਓ ਨਾਲ ਕਿਉਂਕਿ ਸਾਡੀ ਕੈਲਰੀਜ਼ ਨਾ ਵੱਧੇ ਜੋ ਸਾਨੂੰ ਮੇਨ ਮੋਟਿਵ ਜਿਹੜਾ ਸਾਡਾ ਹੈਗਾ ਨਾ ਸਾਡਾ ਮੇਨ ਮੋਟਿਵ ਰਹਿਣਾ ਚਾਹੀਦਾ ਹੈ ਫੈਟ ਲੋਸ ਵਿੱਚ ਪ੍ਰੋਟੀਨ ਜ਼ਿਆਦਾ ਤੋਂ ਜ਼ਿਆਦਾ ਇਨਟੇਕ ਕਰਨਾ ਖਾਣੀ ਫੈਟ ਵੀ ਹੈ ਖਾਣੇ ਅਰਥ ਵੀ ਹੈ ਲੇਕਿਨ ਪ੍ਰੋਟੀਨ ਇਨਟੇਕ ਜਿਆਦਾ ਰੱਖਦਾ ਕੀ ਕਰਨਵੀ ਹੈ ਲੇਨ ਪ੍ਰੋਟੀਨ ਇਨਟੇਕ ਜ਼ਿਆਦਾ ਰੱਖਦਾ ਹੈ
ਜੀ ਜੀ ਸਹੀ ਹੈ ਬੜੀ ਸਾਰੀ ਜਾਣਕਾਰੀ ਦਿੱਤੀ ਦੀ ਤੁਸੀਂ
ਬਸ ਜਿੰਨਾ ਪਤਾ ਹੈ ਜੀ ਲ ਜਿੰਨਾ ਪਤਾ ਦੱਸ ਦਿੰਦੇ ਆ ਬਾਕੀ ਕਿ ਹੁਣ ਕਰਨਾ ਨੀ ਕਰਨਾ ਤੇ ਸਾਹਮਣੇ ਵਾਲੇ ਦੇ ਉੱਪਰ ਹੈਗਾ
ਜੀ ਜੀ
ਠੀਕ ਹੈ
ਠੀਕ ਹੈ ਫਿਰ ਮੈਂ ਫਿਰ ਫਿਰ ਗੱਲ ਕਰਾਂ
ਠੀਕ ਹੈ
ਜੀ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ